ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਔ ਕਿਵੇਂ ਹੋ
ਸਤਿ ਸ਼੍ਰੀ ਅਕਾਲ ਜੀ ਮੈਂ ਵਧੀਆ ਤੁਸੀਂ ਦੱਸੋ
ਬਸ ਬਸ ਬਹੁਤ ਵਧੀਆ ਹੋਰ ਕੀ ਕਰ ਰਹੇ ਸੀ ਬਿਜੀ ਤਾਂ ਨਹੀਂ ਸੀਗੇ
ਲੈਟੇ ਸੀ। ਘਰ ਪਰਿਵਾਰ
ਅੱਛਾ -ਅੱਛਾ ਭਾਜੀ, ਹਾਂਜੀ ਭਾਜੀ ਮੈਂ ਨਾ, ਇੱਕ ਗੱਲ ਕਰਨੀ ਸੀ, ਤੁਹਾਡੇ ਨਾਲ ਇੱਕ ਸਲਾਹ ਲੈਣੀ ਸੀ, ਤੁਹਾਡੇ ਕੋਲੋਂ, ਵਿਹਲੇ ਹੋ ਤੁਸੀਂ ਹੁਣੇ?
ਕਿਉੰ? ਹਾਂਜੀ, ਹਾਂਜੀ। ਫਰੀ ਹੈਗਾ ਦੱਸੋ?
ਹਾਂਜੀ। ਦਰਅਸਲ ਨਾ, ਮੈਂ ਨਵੀਂ ਐਕਟੀਵਾ ਲੈਣ ਦੀ ਸੋਚ ਰਹੀ ਸੀ ਗੀ। ਤੇ ਤੁਸੀਂ ਮੈਨੂੰ ਸਲਾਹ ਦਿਉ, ਕਿ ਕਿਹੜੀ ਮਤਲਬ ਕੀ, ਕਰ ਕੁਛ ਹੋਣਾ ਚਾਹੀਦਾ?
ਅੱਛਾ ਜੀ। ਨਹੀਂ ਐਕਟਿਵਾ ਲੈ ਰਹੇ, ਹੈ ਤਾਂ ਚੰਗੀ ਗੱਲ ਹੈ। ਪਰ ਤੁਹਾਡਾ ਬਜਟ ਕਿੰਨਾ ਹੈਗਾ, ਉਸ ਹਿਸਾਬ ਨਾਲ ਦੱਸੋਗੇ, ਮੈਨੂੰ? ਕਿੰਨੇ ਕੁ, ਪੈਸੇ ਖਰਚ ਸਕਦੇ ਹੋ?
ਬਜਟ ਮਤਲਬ, ਲਗਭਗ ਲੱਖ ਰੁਪਏ ਹੈਗਾ ਜੀ। ਤੇ ਮੈਨੂੰ ਸਮਝ ਨਹੀਂ ਆ ਰਿਹਾ, ਮੈਂ ਕਿਹੜੀ ਐਕਟੀਵਾ ਲਾ।
ਅਗਰ, ਤੁਸੀਂ ਰੋਜ਼ ਚਲਾਉਣੀ ਹੈਗੀ ਹੈ ਤੇ ਮਾਈਲੇਜ ਵੀ ਵਧੀਆ ਚਾਹੀਦੀ ਹੈ, ਤੇ ਮੇਰੇ ਹਿਸਾਬ ਨਾਲ ਤੇ ਸਿਕਸ ਜੀ, ਠੀਕ ਰਹੂਗੀ।
ਅੱਛਾ। ਤੇ ਜਿਹੜੀ ਇਹ, ਉਹ ਹੈਗੀ, ਐਕਟੀਵਾ ਇੱਕ ਸੌ ਪੱਚੀ ਹੈਗੀ, ਉਹ ਕਿਵੇਂ ਹੈਗੀ?
ਇੱਕ ਸੌ ਪੱਚੀ ਇੱਕ ਸੌ ਪੱਚੀ ਵੀ ਵਧੀਆ ਹੈਗੀ, ਪਾਵਰ ਥੋੜ੍ਹੀ ਜ਼ਿਆਦਾ ਮਿਲਦੀ ਹੈ ਉਹਦੇ ਚ। ਲੇਕਿਨ ਲੇਕਿਨ, ਪਰ ਉਹਦਾ ਨਾ ਜਿਹੜਾ ਦਾਮ ਹੈਗਾ ਨਾ, ਉਹ ਜ਼ਿਆਦਾ ਹੈਗਾ।
ਅੱਛਾ- ਅੱਛਾ। ਕਿਉਂਕਿ ਨਾ ਮੇਰੇ ਜਿਆਦਾਤਰ ਜਿੰਨੇ ਵੀ, ਆਫਿਸ ਦੇ ਹੈਗੇ ਮਤਲਬ, ਮੇਰਾ ਜ਼ਿਆਦਾਤਰ ਇਸਤੇਮਾਲ ਆਫਿਸ ਚ ਹੋਏਗਾ, ਜਾਂ ਮਾਰਕੀ ਟ, ਆਣ-ਜਾਣ ਚ ਹੋਏਗਾ, ਬਾਜ਼ਾਰ ਜਿੱਦਾਂ ਸਮਾਨ- ਸਮੂਨ ਲਿਆਉਣਾ, ਸਮਝ ਰਹੇ ਹੋ ਨਾ ਤੁਸੀਂ?
ਤੇ ਤੁਹਾਡੇ, ਹਿਸਾਬ ਨਾਲ, ਸਿਕਸ ਜੀ ਵੀ, ਸਿਕਸ ਜੀ ਠੀਕ ਰਹੇਗੀ, ਆਰਾਮਦਾਇਕ ਵੀ ਹੈਗੀ ਏ। ਤੇ, ਮਾਈਲੇਜ ਵੀ ਵਧੀਆ ਦਿੰਦੀ ਹੈਗੀ ਹੈ ਜੀ।
ਅੱਛਾ-ਅੱਛਾ, ਮਤਲਬ ਮਾਈਲੇਜ, ਵਗੈਰਾ ਵਧੀਆ ਉਹਦੀ। ਤੇ, ਮੈਨੂੰ ਕੀ -ਕੀ ਚਾਹੀਦਾ ਹੋਣਾ, ਜਦ ਮੈ ਜੇ ਉਹ ਲੈਣੀ ਏ, ਤੇ ਮੈਂਨੂੰ ਕੀ -ਕੀ ਚਾਹੀਦਾ ਹੋਣਾ? ਕੀ -ਕੀ ਦੇਖਣਾ ਚਾਹੀਦਾ, ਮਤਲਬ ਤੁਹਾਡੇ ਹਿਸਾਬ ਨਾਲ ਜੇ ਮੈਨੂੰ ਲੈਣੀ ਏ, ਕੀ ਕੀ ਵੇਖਣਾ ਚਾਹੀਦਾ?
ਪਹਿਲਾਂ ਤਾਂ, ਤੁਸੀਂ ਉਹਦੀ ਕੀਮਤ ਪੁੱਛ ਲਿਓ। ਮਾਈਲੇਜ ਚੈੱਕ ਕਰ ਲਿਓ। ਇੱਕ ਵਾਰੀ ਟੈਸਟ ਜ਼ਰੂਰ ਲੈ ਕੇ ਵੇਖ ਲਿਓ। ਇੱਕ ਵਾਰੀ ਅਲੱਗ -ਅਲੱਗ ਸ਼ੋਅਰੂਮ ਚ, ਵੀ ਕੀਮਤ ਪਤਾ ਕਰ ਲਿਓ।
ਅੱਛਾ, ਮਤਲਬ ਇੱਕ ਜਗ੍ਹਾ ਤੋਂ ਨਾ ਪਤਾ ਕਰਾਂ ਅਲੱਗ- ਅਲੱਗ ਤੋਂ ਪਤਾ
ਦੋ- ਚਾਰ ਤੇ ਪੁੱਛ ਲੈਣਾ ਕਿ, ਕੀ ਹਿਸਾਬ- ਕਿਤਾਬ ਏ?
ਠੀਕ ਐ, ਭਾਜੀ ਠੀਕ ਐ, ਬਿਲਕੁਲ ਸਹੀ ਕਹਿ ਰਹੇ ਹੋ, ਮੈਂ ਐਵੇਂ ਹੀ ਕਰਾਂਗੀ।
ਸਲਾਹ ਤੇ, ਤੁਸੀਂ ਵਧੀਆ ਦੇ ਰਹੇ ਔ। ਅੱਛਾ ਤੇ, ਮੈਨੂੰ ਇੱਕ ਗੱਲ ਹੋਰ ਦੱਸੋ, ਭਾਜੀ ਜਿਹੜਾ ਕਿ ਮੈਂ ਐਕਟਿਵਾ ਲੈ ਰਹੀ ਆ, ਤੇ ਮੇਰੇ ਨਾਮ ਤੇ ਮਿਲਜੂਗੀ? ਹਾਂਜੀ, ਭਾਅ ਜੀ।
ਤੁਹਾਡੇ ਨਾਮ ਤੇ, ਮਿਲ ਜੂਗੀ ਕੋਈ ਦਿੱਕਤ ਨਹੀਂ ਹੈਗੀ।
ਅੱਛਾ ਤੇ ਇਹ ਪੈਸੇ ਪੈਸਾ ਜਿਹੜਾ ਹੈਗਾ, ਸਾਰਾ ਲੱਖ ਰੁਪਇਆ, ਇਹ ਮੈਨੂੰ ਸਾਰਾ ਦੇਣਾ ਪਏਗਾ?
ਜੀ, ਉਹ ਤਾਂ ਤੁਹਾਡੇ ਉੱਤੇ ਹੈਗਾ, ਕਿ ਤੁਸੀਂ ਕਿਵੇਂ ਦੀ ਲੈਣੀ, ਅਗਰ ਤੁਸੀਂ ਕੈਸ਼ ਲੈਣੀ ਹੈ ਤਾਂ ਤੁਹਾਨੂੰ, ਸਸਤੀ ਮਿਲੂਗੀ ਜੇ ਤੁਸੀਂ ਕਿਸ਼ਤਾਂ ਬਣਵਾਉਣੀਆਂ ਨੇ, ਤਾਂ ਤੁਹਾਨੂੰ ਲੱਖ ਤੋਂ ਉਤੇ ਦੀ ਪਊਗੀ। ਤੁਹਾਨੂੰ ਡਾਊਨ ਪੇਮੈਂਟ ਜ਼ਿਆਦਾ ਦੇਣੀ ਪਊਗੀ। ਉਹ ਹਿਸਾਬ -ਕਿਤਾਬ ਤੁਹਾਨੂੰ ਦੱਸ ਦੇਣਗੇ, ਕਿੱਦਾਂ ਠੀਕ ਰਹੂਗਾ, ਜੇ ਤੁਸੀਂ ਕਿਸ਼ਤ, ਜੇ ਤੁਸੀਂ ਕਿਸ਼ਤਾਂ ਘੱਟ ਬਣਵਾਉਣੀਆਂ ਨੇ ਤਾਂ ਤੁਸੀਂ ਤੁਹਾਨੂੰ, ਡਾਊਨ ਪੇਮੈਂਟ ਜ਼ਿਆਦਾ ਦੇਣੀ ਪਊਗੀ।
ਅੱਛਾ ਤੇ ਕਿੰਨੀ ਕੁ ਦੀ ਮਹੀਨੇ ਦੀ ਕਿਸ਼ਤ ਹੁੰਦੀ ਤੁਹਾਡੇ ਹਿਸਾਬ ਨਾਲ।
ਤੇ ਉਹ ਤੇ ਜੀ ਤੁਹਾਡੇ ਉੱਤੇ ਹੈਗਾ ਨਾ ਕਿ ਤੁਸੀਂ ਕਿੰਨੇ ਕੁ ਮਹੀਨੇ ਚ ਖਤਮ ਕਰਦੇ ਔ। ਔਰ ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਦੋਸਤ ਸਾਲ ਦੀ ਅਤੇ ਤੁਸੀਂ ਡਾਊਨ ਪੇਮੈਂਟ ਅਗਰ ਦੇਣਾ ਚਾਹੁੰਦੇ ਹੋ ਵੀਹ ਹਜ਼ਾਰ ਰੁਪਏ ਵੀਹ ਕੁ ਹਜ਼ਾਰ ਤੁਸੀਂ ਡਾਊਨ ਪੇਮੈਂਟ ਦੇਣਾ ਚਾਹੁੰਦੇ ਹੋ ਅਤੇ ਮਹੀਨੇ ਕੁ ਦੇ ਹਿਸਾਬ ਨਾਲ ਤੁਹਾਡੀ ਤਿੰਨ ਤਾਂ ਚਾਰ ਹਜ਼ਾਰ ਬਣ ਮੇਰੇ ਹਿਸਾਬ ਨਾਲ ਤ ਹਾਂ ਤੇ ਉਨਤਾਲੀ ਸੌ ਤਾਂ ਬਣਦਾ ਹੀ ਏ ਜੇ ਮੈਂ ਵਿੱਚ ਪਿੱਛੇ ਜਿਹੜੀ ਐਕਟਿਵ ਲਿੱਤੀ ਸੀ ਉਹ ਮੈਂ ਉਹ ਮੈਂ ਵੀਹ ਹਜ਼ਾਰ ਰੁਪਏ ਡਾਊਨ ਪੇਮੈਂਟ ਦੇ ਕੇ
ਤਾਂ ਚਾਰ ਸਾਲ ਦੀਆਂ ਬਣਵਾਈਆਂ ਸੀ ਛੱਬੀ ਸੌ ਕੁਛ ਰੁਪਈਆ ਮੈਨੂੰ ਸਹੀ ਲੱਗਿਆ ਸੀ ਕਿਉਂਕਿ ਮੈਂ ਆਪਣੇ ਬਜਟ ਦੇ ਹਿਸਾਬ ਨਾਲ ਬਣਵਾਈ ਸੀਗਾ ਤੁਹਾਨੂੰ ਜਿੱਦਾਂ ਸਹੀ ਲੱਗਦਾ ਤੁਸੀਂ ਉੱਦਾਂ ਵੇਖਿਓ ਉਹਨਾਂ ਨਾਲ ਗੱਲ ਕਰਿਓ ਸਾਰੀ
ਇੱਕ ਵਾਰੀ ਟੈਸਟ ਜ਼ਰੂਰ ਲੈ ਕੇ ਵੇਖਿਓ ਏਦਾਂ ਨੀ ਨਾ ਕਿ ਰੰਗ ਹੀ ਪਸੰਦ ਕਰਕੇ ਐਕਟਿਵਾ ਲੈਣੀ ਹੁੰਦੀ ਹੈ ਸਭ ਚੀਜ਼ ਵੇਖ ਕੇ ਚੱਲਣਾ ਪੈਂਦਾ ਹੈ ਨਾ ਜੀ
ਹਾਂਜੀ ਹਾਂਜੀ ਭਾਜੀ ਕਿ ਰੰਗ ਕਿੱਦਾਂ ਦਾ ਹੈ ਮਾਈਲੇਜ ਕਿੰਨੀ ਦੇਰੀ ਹੈ ਹਨਾ ਕੀ ਕੀ ਮਤਲਬ ਉਹਦੇ ਫੀਚਰਸ ਕੀ ਕੀ ਨੇ ਕੀ ਕੀ ਉਹਦੇ ਲਾਭ ਨੇ ਕੀ ਉਹਦੀਆਂ ਹਾਨੀਆਂ ਨੇ ਹਨ ਨਾ ਉਹਹੀ ਸਾਰੀ ਚੀਜ਼ਾਂ ਦੇਖਣੀਆਂ ਨੇ ਨਾ
ਐਕਟਿਵ 'ਚ ਐਕਟਿਵਾ 'ਚ ਤਾਂ ਜੀ ਮੇਨ ਚੀਜ਼ ਤੁਹਾਡੀ ਇੰਜਣ ਹੁੰਦਾ ਜਿਹੜਾ ਅਗਰ ਉਈ ਨਹੀਂ ਕੰਮ ਕਰੂਗਾ ਢੰਗ ਨਾਲ ਤਾਂ ਕਿੱਦਾਂ ਚੱਲੂਗੀ ਐਕਟੀਿਵਾ
ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਹੀ ਕਹਿ ਰਹੇ ਹੋ ਮੇਨ ਤਾਂ ਇੰਜਨ ਹੀ ਹੁੰਦਾ ਹੈ
ਜੀ ਜੀ
ਹੂੰ ਤੇ ਭਾਜੀ ਤੁਹਾਡੇ ਹਿਸਾਬ ਨਾਲ ਅਆ ਮੈਨੂੰ ਜਿਹੜੀ ਮਤਲਬ ਐਕਟਵਾ ਹੈਗੀ ਅ ਸਿਕਸ ਜੀ ਵਧੀਆ ਰਹੇਗੀ ਤੁਹਾਡੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ
ਜੀ ਜੀ ਜੀ ਜ ਜਿਵੇਂ ਤੁਸੀਂ ਜੋਬ ਤੋਂ ਆਉਣਾ ਜਾਣਾ ਕਰਨਾ ਹੈਗਾ ਤੇ ਤੁਹਾਡੇ ਹਿਸਾਬ ਨਾਲ ਤਾਂ ਮੈਨੂੰ ਸਿੱਖ ਜੀ ਸਹੀ ਲੱਗਦੀ ਏ ਬਾਕੀ ਜਹੜੇ ਅੱਜ ਕੱਲ੍ਹ ਦੇ ਲੋਕ ਲੋਕ ਹੈਗੇ ਨੇ ਉਹ ਤੇਲ ਦਾ ਖਰਚਾ ਖ਼ਰਚਾ ਬਚਾਉਣ ਲਈ ਬੈਟਰੀ ਅ ਐਕਟੀਵਾ ਲੈਨ ਦੇ ਨੇ ਜਿਹਦਾ ਕੋਈ ਫਾਇਦਾ ਨਹੀਂ ਏ ਜੇ ਗਲਤੀ ਨਾਲ ਮਾਣ ਲਓ ਭਗਵਾਨ ਨਾ ਕਰੇ ਤੁਹਾਡਾ ਕੋਈ ਐਕਸੀਡੈਂਟ ਹੋਜੂ ਜੇ ਇੱਕ ਵਾਰੀ ਉਹ ਐਕਟਵਾ ਗਿਰਗੀ ਤਾਂ ਉਹਦਾ ਹਰ ਇੱਕ ਚੀਜ਼ ਪੁੁਰਜਾ ਸਾਰਾ ਟੁੱਟ ਜਾਣਾ ਅਤੇ ਉਹਦੇ ਹਿਸਾਬ ਨਾਲ ਤਾਂ ਤੁਹਾਨੂੰ ਐਕਟੀਵਾ ਸਹੀ ਲੱਗੇਗੀ
ਐਕਟਿਵਾ ਹੀ ਸਹੀ ਰਹੇਗੀ ਨਾ ਹਮ ਹਮ ਹਾਂਜੀ ਹਾਂਜੀ ਭਾਜੀ ਇਹ ਤਾਂ ਮੈਨੂੰ ਨਾ ਕਿਸੇ ਹੋਰ ਨੇ ਵੀ ਦੱਸਿਆ ਸੀਗਾ ਕਿ ਬਈ ਤੁਸੀਂ ਨਾ ਉਹ ਨਾ ਲੈਣਾ ਸਿਕਸ ਜੀ ਉਹ ਬੈਟਰੀ ਵਾਲੀ ਨਾ ਲੈਣਾ ਕਿਉਂਕਿ ਬੈਟਰੀ ਵਾਲੀ ਦੀ ਫੱਟਣ ਫੁੱਣ ਦਾ ਵੀ ਡਰ ਡੂਰ ਰਹਿੰਦਾ ਨਾ
ਜੀ ਪਰ ਗਰੰਟੀ ਨਹੀਂ ਕੋਈ ਆਉਂਦੀ ਨਾ ਜੀ ਹਾਂਜੀ ਹਾਂਜੀ
ਹਾਂਜੀ ਹਾਂਜੀ ਉਹਨਾਂ ਨੇ ਮੰਨ ਲਓ ਕਿੱਧਰ ਆਪਾਂ ਦੂਰ ਜਾ ਰਹੇ ਹਾਂ ਜੇ ਬੈਟਰੀ ਮੁੱਕ ਕੇ ਆਪਾਂ ਕਿੱਥੇ ਚਾਰਜ ਕਰਾਂਗੇ ਪੈਟਰੋਲ ਪੰਪ ਤੇ ਮਿਲਜੂਗਾ ਨਾ ਸਾਨੂੰ ਪੈਟਰੋਲ ਤੇ ਅਸੀਂ ਪਵਾ ਲਾਂਗੇ
ਜੀ ਜੀ ਉਹਦਾ ਤਾਂ ਕੋਈ ਫਾਇਦਾ ਕ ਨ ਉਹ ਤਾਂ ਤੁਹਾਡੀ ਲੋਕਲ ਹੀ ਚੱਲਣੀ ਹੈਗੀ ਜੀ ਬੈਟਰੀ ਵਾਲੀ ਬੈਟਰੀ ਵਾਲੀ ਦਾ ਇੱਕ ਹੋਰ ਨੁਕਸਾਨ ਵੀ ਏ ਘੱਟੋ ਘੱਟ ਸਾਲ ਕੁ ਦੋ ਸਾਲ ਚੱਲੂਗੇ ਉਹ ਤ ਉਹ ਆਪ ਤਾਂ ਧੂਹੇ ਛੱਡ ਦੂਗੀ ਜ ਜੇ ਤੁਸੀਂ ਐਕਟਵਾ ਲਓਗੇ ਘੱਟੋ ਘੱਟ ਪੰਜ ਸਾਲ ਦੀ ਛੁੱਟੀ ਤਾਂ ਰਉਗੀ ਨਾ
ਬਿਲਕੁਲ ਭਾਜੀ ਬਿਲਕੁਲ ਤੇ ਭਾਜੀ ਇਹਦਾ ਜਿਹੜਾ ਇਹ ਕੋਈ ਇੰਸ਼ੋਰੈਂਸ ਵਗੈਰਾ ਵੀ ਕਰਾਉਣਾ ਪੈਂਦਾ ਕੋਈ ਗਰੰਟੀ ਗਰੰਟੀ ਵੀ ਹੁੰਦੀ ਇਹਦੀ ਕਿਉਂਕਿ ਮੈਂ ਤਾਂ ਪਹਿਲੀ ਵਾਰ ਲੈ ਰਹੀ ਹਾਂ ਮੈਂ ਕਿਹਾ ਤੁਹਾਨੂੰ ਜਿਆਦਾ ਪਤਾ ਤੁਸੀਂ ਹੁਣੇ ਭਰਜਾਈ ਜੀ ਨੂੰ ਲੈ ਕੇ ਦਿੱਤੀ ਸੀ ਨਾ
ਹਾਂਜੀ ਹਾਂਜੀ ਤੁਹਾਡਾ ਬਿਲਕੁਲ ਫਾਇਦਾ ਇੰਸ਼ੋਰੈਂਸ, ਇੰਸ਼ੋਰੈਂਸ ਮੈਂ ਤੁਹਾਨੂੰ ਦੱਸਣਾ ਕੀ ਹੁੰਦਾ ਹੈ ਕੀ ਜਿੱਦਾਂ ਸਾਡੇ ਕੋਈ ਐਕਟੀਵਾ ਚ ਨੁਕਸ ਨੁਕਸਾਨ ਹੋਜੂ ਜਾਂ ਤੁਹਾਡੀ ਕੋਈ ਐਕਟਿਵਾ ਚੋਰੀ ਹੋ ਜਾਏ ਟੁੱਟ ਜੇ ਕਿੱਧਰ ਵੀ ਕੁਛ ਵੀ ਹੋ ਜਾੇ ਕੰਪਨੀ ਵਾਲਿਆਂ ਨੇ ਆਪਣੇ ਫਾਈਲ ਤਾਂ ਲੈਣਾ ਹਜ਼ਾਰ ਇੱਕ ਰੁਪਏ ਅਤੇ ਜਿਹੜਾ ਉਹਦੇ 'ਚ ਖਰਚਾ ਕਿੰਨਾ ਵੀ ਕੋਈ ਖਰਚਾ ਹੈ ਕੋਈ ਦਸ ਹਜ਼ਾਰਏ ਵੀਹ ਹਜ਼ਾਰ ਆਏ ਤੀਹ ਚਾਲੀ ਹਜ਼ਾਰ ਰੁਪਇਆ ਆਏ ਅਤੇ ਉਹ ਸਾਰਾ ਕੰਪਨੀ ਵਾਲੇ ਦੇਣਗੇ ਜੇ ਤੁਹਾਡੀ ਮੰਨ ਲਓ ਚੋਰੀ ਵੀ ਹੁੰਦੀ ਹੈ ਤਾਂ ਉਹਦਾ ਹਾਫ ਪੇਮੈਂਟ ਤੁਹਾਨੂੰ ਮਿਲਦੀ ਹੈ ਐਕਟਿਵਾ ਦੀ ਵੀੇ ਤੁਸੀਂ ਕੈਸ਼ ' ਲਿਖਤੀ ਹੋਵੇ
ਅੱਛਾ ਅੱਛਾ
ਜੀ
ਚਲੋ ਭਾਜੀ ਹਾਂ ਮੈਂ ਉਹੀ ਸੋਚ ਰਹੀ ਹਾਂ ਤੇ ਨਾਲੇ ਭਾਜੀ ਇਹ ਜਿਹੜਾ ਆਪਣੇ ਗੁਆਂਢੀਆਂ ਦੇ ਗੁਆਂਢੀਆਂ ਨੇ ਲਿੱਤੀ ਹੈ ਉਹ ਵੀ ਤੇ ਤੁਸੀ ਲਿੱਤੀ ਹੈ ਤੇ ਤੁਹਾਨੂੰ ਲੋਕਲ ਲਿੱਤੀ ਹੈ ਇਹਨਾਂ ਨੇ ਕਿ ਬਾਹਰੋਂ ਲਿੱਤੀ ਹੈ
ਮੇਰੇ ਹਿਸਾਬ ਨਾਲ ਤਾਂ ਲੋਕਲ ਹੀ ਲਿੱਤੀ ਹੈ ਇਹ ਆਪਣੇ ਸ਼ਿਵ ਸ਼ੰਕਰ ਵਾਲਿਆਂ ਕੋਲ ਹੀ
ਅੱਛਾ ਅੱਛਾ ਭਾਜੀ ਓਕੇ ਓਕੇ ਹਾਂਜੀ ਹਾਂਜੀ ਠੀਕ ਹੈ ਭਾਜੀ ਮੈਂ ਸੋਚ ਹੀ ਰਹੀ ਹਾਂ ਮੈਂ ਵੀ ਸੋਚ ਰਹੀ ਹਾਂ ਜਿਹੜਾ ਸੜਕ ਤੇ ਹੈਗਾ ਨਾ ਵੱਡਾ ਜਿਆ ਸ਼ੋਰੂਮ ਉਤੋਂ ਲੈ ਲਾ ਹਨਾ ਤੇ ਭਾਜੀ ਜੇ ਤੁਹਾਡੀ ਲੋੜ ਪਈ ਤੇ ਤੁਸੀਂ ਚੱਲੋਗੇ ਨਾਲ
ਜੀ ਜੀ ਮੈਨੂੰ ਜਦੋਂ ਮਰਜ਼ੀ ਕੋਲ ਕਰ ਲਿਓ ਪਰ ਕਰਿਓ ਬਾਰ੍ਹਾਂ ਕੁ ਵਜੇ ਤੋਂ ਬਾਅਦ ਹੀ
ਅੱਛਾ ਅੱਛਾ ਤੁਸੀਂ ਕਿੱਧਰ ਕੰਮ ਜਾਣਾ ਹੁੰਦਾ ਬਾਰਾਂ ਵਜੇ ਤੱਕ
ਜੀ ਜੀ ਜੀ ਰਾਤੀ ਕੰਮ ਦਾ ਪ੍ਰੈਸ਼ਰ ਹੁੰਂਦਾ ਅਤੇ ਉਹ ਰਾਤੀ ਮੈਂ ਲੇਟ ਤੱਕ ਕਰਦਾ ਲੈਪਟੋਪ ਚਰਾਣਾ ਹੁੰਦਾ ਨਾ ਮੈਨੂੰ ਸਾਰਾ ਡਾਟਾ
ਹਾਂਜੀ ਹਾਂਜੀ ਭਾਜੀ
ਥੋੜ੍ਹਾ ਜਿਹਾ ਲੇਟ ਉੱਠਦੇ ਹਾਂ ਬਟ ਤੁਸੀਂ ਜੇ ਜਿੱਦਾਂ ਕਹੋਗੇ ਮੈਂ ਲੇਟ ਜਲਦੀ ਉੱਠ
ਕੋਈ ਗੱਲ ਨੀ ਭਾਜੀ ਕੋਈ ਗੱਲ ਨੀ ਤੁਸੀਂ ਆਪਣਾ ਆਰਾਮ ਦੇਖੋ ਆਪਾਂ ਚ ਸ਼ਾਮ ਨੂੰ ਵੀ ਸ਼ਾਮ ਨੂੰ ਵੀ ਚੱਲ ਲਾਂਗੇ ਸ਼ਾਮ ਵੇਲਾ ਵੀ ਕੋਈ ਮਾੜਾ ਨਈ ਹੈ ਤੇ ਨਾਲੇ ਇਹ ਲੋਹਾ ਲੈਣਾ ਹੈ ਤੇ ਸਾਰਾ ਕੁੱਛ ਪੁੱਛ ਕੇ ਲੈਣਾ ਪਏਗਾ ਨਾ ਇੱਕ ਵਾਰੀ ਬਈ ਘਰਦਿਆਂ ਨੂੰ ਵੱਡਿਆਂ ਨੂੰ ਵੀ ਪੁੱਛ
ਜੀ ਜੀ ਚੀਜ਼ ਇੱਕ ਵਾਰੀ ਲਈ ਜਾਂਦੀ ਹੈ ਜੀ ਬਾਰ ਬਾਰ ਨੀ ਲਈ
ਬਿਲਕੁਲ ਭਾਜੀ ਬਿਲਕੁਲ ਨਾਲੇ ਮੈਂ ਸੋਚ ਰਹੀ ਹਾਂ ਕਿ ਇਨਾ ਦੇਖੋ ਇਨਾ ਕੈਸ਼ ਤੇ ਨਹੀਂ ਹੋਏਗਾ ਇੱਕ ਨਾ ਲੱਖ ਰੁਪਏ ਕੈਸ਼ ਤੇ ਨੀ ਹੋਏਗਾ ਤੇ ਨਾਲੇ ਤੁਹਾਡੇ ਹਿਸਾਬ ਨਾਲ ਇਹਦੇ ਵਿੱਚ ਉਹ ਕੀ ਲੱਗਣਗੇ ਕਾਗਜ਼ ਵਗੈਰਾ ਕੀ ਲਗਣੇ ਕਾਗਜ਼ ਪੱਤਰ
ਕਾਗਜ਼ 'ਚ ਤੁਹਾਡਾ ਆਧਾਰ ਕਾਰਡ ਪੈੱਨ ਕਾਰਡ ਬੈਂਕ ਦੀ ਕਾਪੀਆਂ ਅਤੇ ਦੋ ਤੁਹਾਡੀ ਇਹ ਕਿਆ ਨਾਮ ਪਾਸਪੋਰਟ ਸਾਈਜ਼ ਫੋਟੋਆਂ ਇਕ ਅੱਧੀ ਚੀਜ਼ ਹੋਰ ਲੱਗੂਗੀ ਉਹ ਤੁਹਾਨੂੰ ਦੱਸ ਦੇਣਗੇ ਤੁਸੀਂ ਨਾਲੋਂ ਨਾਲ ਕਢਵਾ ਲਿਓ ਫੋਟੋਸਟੇਟ ਓਹ ਵੀ ਟੋਟਲ ਤੁਹਾਡਾ ਇੱਕ ਡੇਢ ਘੰਟਿਆਂ 'ਚ ਤੁਹਾਡੇ ਫਾਈਲ ਚਾਰਜ ਸਭ ਕੁਛ ਹੋਜੂਗਾ ਇੰਸ਼ੋਰੈਂਸ ਦੇ ਨਾਲੋਂ ਨਾਲ ਕਰਾ ਲਿਓ ਅਤੇ ਤੁਹਾਨੂੰ ਡੇਢ ਅਤੇ ਦੋ ਘੰਟਿਆਂ ਤੁਹਾਨੂੰ ਤੁਹਾਡੀ ਐਕਟਵਾ ਦੇ ਦੇਣਗੇ।
ਇਹ ਤੇ ਵਧੀਆ ਭਾਜੀ, ਇਹ ਤਾਂ ਤੁਸੀਂ ਬਹੁਤ ਵਧੀਆ ਦੱਸਿਆ।
ਅਤੇ ਨਾਲੇ ਤੁਹਾਨੂੰ ਇੱਕ ਹੈਲਮਟ ਵੀ ਫਰੀ ਦੇ ਦੇਣਗੇ।
ਚਲੋ ਵਧੀਆ ਗੱਲ ਹੈ। ਤਾਂ ਫੇਰ ਕੋਈ ਨਾ ਭਾਜੀ ਮੈਂ ਨਾ ਫਿਰ ਇੱਕ ਵਾਰੀ ਘਰੇ ਸਲਾਹ ਕਰ ਲੈਂਦੀ ਹਾਂ ਵੀਰ ਜੀ ਨਾਲ ਸਲਾਹਕਾਰ ਹਾਂਜੀ ਹਾਂਜੀ
ਹਾਂਜੀ ਜਦੋਂ ਤੁਸੀਂ ਲਓਗੇ ਤਾਂ ਉਹਨੂੰ ਧਿਆਨ ਨਾਲ ਵੇਖਿਓ ਟਾਈਮ ਤਾਂ ਸਰਵਿਸ ਜ਼ਰੂਰ ਕਰਾ ਲਿਓ। ਕਿਉਂਕਿ ਹੁਣ ਜੋ ਤੁਸੀਂ ਤੁਹਾਡੇ ਕੋਲ ਕੋਈ ਐਕਟੀਿਵਾ ਹੋਣੀ ਹੈ ਉਹ ਖ਼ਰਾਬ ਹੋ ਗਈ ਹੋਣੀ ਹੈ। ਤਾਈ -ਤਾਈ ਤੁਸੀਂ ਨਵੀਂ ਲੈ ਰਹੇ ਹੋ।
ਨਹੀਂ- ਨਹੀਂ ਭਾਜੀ ਮੈਂ ਤਾਂ ਪਹਿਲੀ ਵਾਰ ਹੀ ਲੈ ਰਹੀ ਹਾਂ ਮੇਰੇ ਕੋਲ ਇੱਕ ਐਕਟਿਵਾ ਹੀ ਨੀ। ਤੇ ਮੈਨੂੰ ਔਫਿਸ ਆਉਣ ਜਾਣ ਚ' ਦਿੱਕਤ ਹੁੰਦੀ ਆ। ਤੇ ਮੈਂ ਕਿਹਾ, ਇੱਕ ਚੀਜ਼ ਤਾਂ ਹੁਣੀ।
ਜਿ ਜੀ ਜਿੱਦਾਂ ਵੀ ਤੁਹਾਨੂੰ ਉਹ ਸਮਝਾਣਗੇ ਨਾ ਕਿ ਕੀ -ਕੀ ਕਿੰਨੇ ਕੁ ਟਾਈਮ ਤੇ ਸਰਵਿਸ ਕਰਾਣੀ ਆ। ਜ ਨੇ ਕੁ ਟਾਈਮ ਤੇ ਕਰਾ ਲਿਓ। ਜ਼ਿਆਦਾ ਲਾਪ੍ਰਵਾਹੀ ਨਾ ਕਰਿਓ। ਤਾਂ ਕਿ ਤੁਹਾਡਾ ਹੀ ਨੁਕਸਾਨ ਤਾਂ ਤੁਹਾਡਾ ਹੀ ਫ਼ਾਇਦਾ ਹੈਗਾ ਨਾ ਜੀ।
ਹਾਂਜੀ -ਹਾਂਜੀ।
ਠੀਕ ਹੈ। ਜਦੋਂ ਵੀ ਲੈਣੀ ਹੋਏ ਨਾ ਤੁਸੀਂ ਸਾਨੂੰ ਜੀ ਜਦੋਂ ਵੀ ਤੁਸੀਂ ਲੈਣੀ ਹੋਏ ਨਾ ਮੈਨੂੰ ਦੱਸਿਓ ਜ਼ਰੂਰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।